ਸਤਿ ਸ੍ਰੀ ਅਕਾਲ ਜੀ ਤੁਹਾਡੀ ਅਵਾਜ਼ ਬੜੀ ਘੱਟ ਆ ਰਹੀ ਹੈ ਹਾਂਜੀ ਤੁਹਾਡੀ ਅਵਾਜ਼ ਬੜੀ ਸਲੋਅ ਆ ਰਹੀ ਈਏ
ਅੱਛਾ ਪਤਾ ਨੀ ਕਿਉਂ ਮੈਨੂੰ ਨਾ ਮੈਨੂੰ ਨਾ ਫਿਕਰ ਆ
ਇਹਨੂੰ ਪਾ ਉਹਨੂੰ ਪਾਣੀਆ ਅੱਛਾ
ਹਾਂਜੀ ਹਾਂਜੀ ਵਧੀਆ ਤੁਸੀਂ ਦਸੋ
ਤੁਹਾਡੀ ਆਵਾਜ਼ ਬੜੀ ਤੁਹਾਡੀ ਆਵਾਜ਼ ਬਹੁਤ ਹੀ ਘੱਟ ਤਾਰੀ
ਅੱਛਾ ਇਕ ਮਿ ਇਕ ਮਿੰਟ ਰੁਕੋ ਜਰਾ ਮੈਂ ਸਹੀ ਕਰਨੀ ਆ ਤੁਸੀ ਤਾਂ ਬੜੇ ਹੀ ਟਾਈਮ ਬਾਅਦ
ਬਸ ਟਾਈਮ ਈ ਨਹੀ ਮਿਲਦਾ ਥੋੜਾ ਨਾ
ਬੜਾ ਸ਼ੋਰ ਆਉਂਦਾ ਪਿਆ ਬੱਚੇ ਆਏ ਦੇ ਨੇ ਮੈਨੂੰ ਲੱਗਦਾ ਤੁਹਾਡੇ ਘਰ
ਹਾਂਜੀ ਹਾਂਜੀ ਬੱਚੇ ਆਏ ਦੇ ਨੇ ਮੇਰੇ ਤੇ ਤਾਂ ਕਰਕੇ ਥੋੜਾ ਸ਼ੋਰ ਹੋਇਆ ਦਾ ਹੈ ਹਾ
ਹੈਨਾ
ਸਹੀ ਕਿਹਾ ਸੀ ਬੱਚਿਆਂ ਚ ਬਿਲਕੁਲ ਟਾਈਮ ਨਹੀਂ ਮਿਲਦਾ ਹੈਗਾ
ਓਹੀ ਮੈਂ ਕਿਹਾ ਨੀ ਫੋਨ ਨਹੀਂ ਤਾਂ ਮੈਨੂੰ ਹਰ ਤੁਸੀਂ ਫੋਨ ਕਰਦੇ ਹੋ ਹਾਲ ਚਾਲ ਪੁੱਛਦੇ ਹੋ
ਹਾਂਜੀ ਹਾਂਜੀ ਬਸ ਕਹਿਰੀਆਂ ਤੁਹਾਨੂੰ ਬੱਚੇ ਆਏ ਦੇ ਨਾਂ ਤੇ ਟਾਈਮ ਹੀ ਨੀ ਮਿਲਦਾ, ਫੇਰ ਇਸ ਤਰ੍ਹਾਂ ਹੀ ਟਾਈਮ ਨਿਕਲ ਜਾਂਦਾ
ਚਲੋ ਵਧੀਆ ਬੱਚਿਆਂ ਨੇ ਦੇਖੋ ਛੁਟੀਆਂ ਚ ਹੀ ਹੁੰਦੇ ਹੋਰ ਕਦੋਂ ਆਉਣਾ ਇਹਨਾਂ ਨੇ ਹੋਰ ਤੇ ਫੇਰ ਹੋਰ, ਮੈਂ ਬੜੀ ਵਧੀਆ ਸਗੋ ਮੇ ਤੁਹਾਨੂੰ ਇਕ ਵਾਰੀ ਫੋਨ ਵਿੱਚ ਕੀਤਾ ਵੀ ਸੀ ਮੈਂ ਕਿਹਾ ਪੁੱਛਾਂ ਹਾਲ ਠੀਕ ਤਾਂ ਨੀ ਤਬੀਅਤ ਤੁਬੀਅਤ
ਹਾਂਜੀ ਹਾਂ ਬੱਸ ਕੁਛ ਗਰਮੀ ਵੀ ਹੈ ਨਾ ਗਰਮੀ ਕਰਕੇ ਕੇ ਨਾ ਅਹ ਘੱਟ-ਵੱਧ ਬਾਹਰ ਨਿਕਲੀ ਦਾ ਤੇ ਥੋੜਾ ਨਾ ਬੱਸ ਕੰਮ ਵਿੱਚ ਨਿਕਲ ਜਾਂਦਾ ਟਾਈਮ
ਹਾਂ ਸਹੀ ਨਾਲੇ ਏਸੀ ਚ ਬੋ ਉਂਜ ਵੀ ਨੀ ਪਤਾ ਲੱਗਦਾ ਵੇਖੋ
ਹੋਰ ਤੁਸੀ ਦੱਸੋ
ਬਸ ਸਬਜ਼ੀ ਬਣਾਉਂਦੇ ਪੇਸੀ
ਅੱਛਾ-ਅੱਛਾ ਅੱਜ ਕੀ ਬਨਾ ਰਹੇ ਹੋ ਤੁਸੀ
ਦੁਪਹਿਰੇ ਦਾਲ ਬਨਾਈ ਸੀ ਮਾਂ-ਚਛੋਲੀਆਂ ਦੀ ਤੇ ਮੈਂ ਕਿਹਾ ਹੁਣ ਰਾਤੀ ਥੋੜੀ ਦਾਲ ਬਣਾਵਾਂਗੇ ਦੁਬਾਰਾ ਤੇ ਮੈਂ ਕਿਹਾ ਚਲ ਸਬਜ਼ੀ ਬਣਾ ਲੈਂਨੀ ਹਾਂ ਇਕ ਕੀਆ ਪਿਆ ਸੀ ਛੋਟਾ
ਅੱਛਾ
ਰਾਤੀ ਨਾ ਰੋਟੀ ਘੱਟ ਹੀ ਖਾਂਦੇ ਸਿਰਫ ਏਹ, ਬੱਚੇ ਖਾਂਦੇ ਨੇ ਤੇ ਆਪ ਖਾਂਦੇ ਬਸ, ਬਸ ਹੀ ਹੋਰ ਕੋਈ ਰੋਟੀ ਨੀ ਖਾਂਦਾ ਸਾਡੇ ਨਾ
ਅੱਛਾ-ਅੱਛਾ ਖਾਲੀ ਸਬਜ਼ੀ ਖਾਂਦੇ ਹੋਵੋਗੇ
ਹਾਂ ਖਾਲੀ ਸਬਜ਼ੀ ਨਾਲ ਸਲਾਦ ਹੋ ਗਿਆ ਯਾ ਇੱਕ ਅੱਧਾ ਫੁਲਕਾ ਬਸ
ਹਾਂ ਕਹਿੰਦੇ ਨੇ ਘੀਆ ਤਾਂ ਓਦਾ ਬੜਾ ਬੈਨਿਫਿਟ ਹੈ ਘੀਆ ਖਾਣਾ ਚਾਹੀਦਾ
ਬਹੁਤ ਜ਼ਿਆਦਾ ਜੇ ਤੁਸੀ ਮੰਨੋਗੇ ਮਤਲਬ ਅਗਰ ਤੁਸੀਂ ਹਰੀ ਸਬਜ਼ੀਆਂ ਖਾਓਗੇ ਨਾ ਮੈਂ ਕਹਨਿਆ ਤੁਹਾਡਾ ਵੇਟ ਵੀ ਲੂਜ ਹੋਏਗਾ ਜੇ
ਅੱਛਾ।
ਅਸੀਂ ਆਉਂਨੇ ਆ ਤੇ ਪਨੀਰ ਖਾਂਦੇ ਰਹਿੰਦੇਂ ਹਾਂ ਚਾਮਪਾਂ ਖਾਂਦੇ ਰਹਿੰਨੇ ਆ ਸਾਨੂੰ ਲੱਗਦਾ ਚਲੋਂ ਬਈ ਤਾਕਤਵਰ ਏ। ਸਵਾਦ ਜੇ ਉਹ ਬਸ ਨਹੀਂ। ਉਹ ਬਸ ਸਵਾਦ ਜੇ ਅਸਲੀ। ਤਾਕਤ ਹੀ ਮੈਂ ਸਹੀ ਸਿੱਖ਼ੀ ਹੈ। ਤੋਰੀ ਹੋ ਗਈਂ। ਅਹ ਹਾਂ ਗਾਜ਼ਰ। ਮਟਰ ਹਨਾ ਅਸਲੀ ਤਾਕਤ ਹੀ ਇਹਨਾਂ ਚ ਜੇ।
ਤੇ ਐ ਤੁਸੀਂ ਤਾਂ ਜ਼ਿਆਦਾ ਪ੍ਰੋਟੀਨ ਵਾਲੀ ਚੀਜ਼ਾਂ ਹੀ ਖਾਂਦੇ ਹੋ ਹਨਾ।
ਹਾਂ ।ਸਾਡੇ ਤਾਂ ਇਹੀ ੲੌ ਖਾਂਦੇ ਜ਼ਿਆਦਾ।
ਹਮ।
ਬਸ ਕੀ ਕਰੀਏ ਤੁਹਾਂਨੂੰ ਪਤਾਂ ਹੈਂ ਫ਼ਿਰ ਸ਼ਰੀਰ ਦਾ। ਆਪਣਾਂ ਸ਼ਰੀਰ ਏ ਆਪ ਹੀ ਧਿਆਂਨ ਰੱਖਣਾਂ ਪੈਣਾਂ।
ਹਾਂਜੀ ਹਾਂਜੀ ਉਹ ਗੱਲ਼ ਤਾਂ ਹੈ ਹੀ ਆ।ਹਮ। ਅੱਜ ਅਸੀਂ ਕੀ ਬਣਾਇਆਂ ਸੀ- ਅੱਜ਼ ਅਸੀਂ ਸਵੇਰੇ ਨਾਂ ਉਹ ਬਣਾਏ ਸੀ। ਹੂੰ ਆਲੂ ਬੈਂਗਨ ਬਣਾਏ ਸੀ।
ਅੱਛਾ। ਇਕ ਮੈਂ ਤੁਹਾਡੇ ਕੋਲੋ ਨਾਂ ਡਿਸ਼ ਪੁੱਛਣੀ ਸੀ। ਤੁਸੀਂ ਉਹ ਬਣਾਉਂਦੇ ਨਾਂ ਕਹਿੰਦੇ ਨੇ ਉਹਨੂੰ ਉਹ ਆਟੇ ਦੀਆਂ ਹੁੰਦੀਆਂ ਨੇ ਮੈਨੂੰ ਨਾਮ ਨੀਂ ਯਾਦ ਪਿਆ ।ਬਾਟੀਆਂ ਪਤਾ ਨੀਂ ਕੀ ਕਹਿੰਦੇ ਨੇਂ ਉਹਨੂੰ।
ਦਾਲ ਬਾਟੀ ਕਹਿੰਦੇ ਨੇਂ ਉਹਨੂੰ।
ਕਿਵੇਂ ਬਣਾਉਂਦੇ ੲੌ ਬੜੀ ਸਵਾਦ ਸੀ।ਮੈਂ ਇੱਕ ਵਾਰੀਂ ਬਣਾਉਂਣ ਦੀ ਕੋਸ਼ਿਸ਼ ਵੀ ਕੀਤੀ ਏਂ। ਤੇ ਮੇਰੇ ਕੋਲ ਬਣੀ ਈ ਨੀਂ । ਤੇ ਐਵੇਂ ਜਿਵੇਂ ਆਟਾ। ਆਟਾ ਆਟਾ ਐਵੇਂ ਲੱਗੀ ਜਾਏ। ਅੱਛਾ।
ਹਮ। ਉਹ ਨਾਂ - ਉਹ ਓਵਨ ਹੁੰਦਾਂ ਜੀ। ਆਟਾ ਗੁੰਨਿਆ ਹੋਰ ਅਸੀਂ ਆਪਾਂ ਆਟਾ ਲੈਣਾਂ ਤੁਸੀਂ ਜਿੰਨਾਂ ਤੁਹਾਂਨੂੰ ਚਾਹੀਂਦਾ ਹਨਾ।
ਆਟਾ ਮੱਤਲਬ ਕਿੰਵੇਂ ਆਟਾ ਕਿਸ - ਸਪੈਸ਼ਲ ਤਰੀਕ਼ੇ ਨਾਲ਼ ਗੁੰਨ ਦਿਆਂ ਵ ਕੋਈ ਮੈਂਨੂੰ ਤਾਂ ਸਮਝ ਨੀਂ ਆਇਆਂ ਮੈਂ ਤਾਂ ਨੋਰ
ਸਹੀ ਆ ਨਾਂ। ਤੁਸੀਂ ਆਟਾ ਲੈਣਾਂ ਇੱਕ ਤਾਂ ਆਪਾਂ ਆਟਾ ਲੈਨੇਂ ਆ ਤੇ ਰੋਟੀ। ਰੋਟੀ ਬਣਾਂਣੇ ਹਾਂ ਨਾਂ ਉਹ ਵਾਲਾਂ ਆਟਾ ਨੀਂ ਥੋੜਾਂ ਜਿਹਾਂ ਮੋਟਾ ਆਟਾ ਹੁੰਦਾਂ ਹਾਂ ।ਇਹਦਾ ਆਟਾ ਥੋੜਾਂ ਜਿਹਾਂ ਮੋਟਾ ਹੁੰਦਾਂ। ਆਟੇ ਤੁਸੀਂ ਜਵੈਨ ਪਾਓ ਨਮਕ ਪਾਓ।
ਨਹੀਂ- ਮੋਟਾ ਆਟਾ। ਮੈਂਨੂੰ ਸਮਝ ਨਹੀਂ ਆਈਂ ।ਇਹਦਾ ਕੀ ਆਟਾ ਵੱਖ਼ਰਾ ਹੁੰਦਾਂ ਏ
ਹਾਂ ਥੋੜਾਂ ਜਿਹਾਂ ਜਿਸ ਤਰ੍ਹਾਂ ਇੱਕ ਆਟਾ ਬਾਰੀਕ ਬਰੀਕ ਹੁੰਦਾਂ ਨਾਂ ਆਟਾ ਮਤਲਬ ਜਿਵੇਂ ਰੋਟੀ ਖਾਂਦੇ ਆ ਨਾਂ ਉਹ ਥੋੜਾਂ ਜਿਹਾਂ ਮੋਟਾ। ਪੀਸਿਆ ਹੁੰਦਾ।
ਤੇ ਏ ਕਿੱਥੋਂ ਮਿਲਦਾ?
ਐ ਵਾਲਾ ਹੁਰੇ ਮਿਲ ਜਾਂਦਾ ਚੱਕੀ ਵਾਲਿਆਂ ਕੋਲ
ਅੱਛਾ ਸਪੈਸ਼ਲ ਸਪੈਸ਼ਲ ਮਿਲੇਗਾ ਚੱਕੀ ਆਲੇ ਕੋਲ ਨਾ।
ਤੇ ਬਸ ਤੁਸੀਂ ਉਹ ਸੱਟ ਪਤੇ ਚ ਫਿਰ ਅਜਵੈਨ ਪਾਓ, ਨਮਕ ਔਰ ਥੋੜ੍ਹਾ ਜਿਹਾ ਘਿਓ ਪਾਓ ਡਾਲਡਾ ਪਾਓ ਦੇਸੀ ਘਿਓ ਪਾਓ ਹਨਾਂ! ਤੁਆਡੀ ਇੱਛਾ ਐ ਜੋ ਤੁਆਨੂੰ ਸਹੀ ਲੱਗਦਾ ਫਿਰ ਤੁਸੀਂ ਟਾ ਗੁਣ ਕੇ ਰੱਖ ਦੋ ਥੋੜੀ ਦੇਰ ਠੀਕ ਏ, ਤੁਸੀਂ ਰੱਖਦੋ ਥੋੜੇ ਦੇਰ ਬਾਅਦ ਫਿਰ ਪੰਦਰਾਂ ਵੀਹ ਮਿੰਟ ਬਾਅਦ ਤੁਸੀਂ ਪੇੜੇ ਕਰੋ ਪੇੜੇ ਕਰਕੇ ਤੇ ਤੁਸੀਂ ਉਹ ਮਨਾਂਦੇ ਨਾ ਉਹਨੂੰ ਗਰਮ ਕਰ ਲੋ।
ਓਵਨ ਕਿਹੜਾ ਨਈਂ ਅਸੀਂ ਇਹ ਮੈਂ ਵੇਖਿਆ ਅਸੀਂ ਯੂਟਿਊਬ ਤੇ ਕਹਿੰਦੇ ਤੁਸੀਂ ਪੜ੍ਹਾਈ ਏ ਵੀ ਬਣਾ ਸਕਦੇ ਔ।
ਉਹ ਫਿਰ ਤਰੀਕਾ ਦੂਸਰਾ ਏ ਉਹ ਫਿਰ ਬਾਫ਼ ਨਾ ਵਾਟੀ ਆਉਂਦੀ ਐ। ਤੁਸੀਂ ਪਹਿਲੇ ਨੂੰ ਬੋਇਲ ਕਰ ਦਿਓ। ਪੇੜੇ ਕਰਕੇ ਨਾ ਬੋਇਲ ਕਰ ਲਏ ਪਾਣੀ ਚ ਫਿਰ ਉਸ ਤੋਂ ਬਾਅਦ ਫਰਾਈ ਕਰ ਲੈਣੇ ਨੇ ਕੱਢ ਕੇ
ਅੱਛਾ
ਨਾ ਬਾਟੀ ਹੋ ਜਾਂ ਇਹ ਬਾਟੀ ਨੂੰ ਆਪਾਂ ਸੇਕਦੇ ਈਂ ਆਂ, ਹਾਂ ਇਹ ਬਾਟੀ ਨੂੰ ਸੇਕਦੇ ਹਂ ਆਂ। ਭਾਵੇਂ ਤੁਸੀਂ ਅੱਗ ਚ ਸੇਕ ਲਓ, ਭਾਵੇਂ ਗੈਸ ਤੇ ਸੇਕ ਲਓ। ਹਨਾਂ, ਉਹ ਤੁਆਡੀ ਇੱਛਾ ਤੁਸੀਂ ਕਿਵੇਂ ਸੇਕੋਗੇ ਇਹਨੂੰ ਹਨਾਂ!
ਅੱਛਾ ਸਹੀ ਐ, ਗ ਤੇ ਕਿੰਨੀ ਤੇ ਕਿੰਨੀ ਦੇਰ ਲੱਗਦੀ ਨੂੰ ਅੰਦਰੋਂ ਪੱਕਦਿਆਂ? ਤੁਸੀਂ ਆਟਾ ਤੇ ਵੇਖੋ ਏਡਾ ਮੋਟਾ ਅਗਰ ਅਸੀਂ ਪੇੜਾ ਕਰਾਂਗੇ ਫੇਰ ਉਹ ਅੰਦਰੋਂ ਪਕਦੀਆਂ ਫਿਰ
ਤੁਸੀਂ ਇਹਨੂੰ ਘੱਟ ਤੁਸੀਂ ਇਹਨੂੰ ਘੱਟ ਸੇਕ ਤੇ ਰੱਖੋਗੇ ਤਾਂ ਪੌਣਾ ਘੰਟਾ ਲੱਗ ਜਾਏਗਾ। ਪਰ ਜਦੋਂ, ਜਦੋਂ ਸਿਕੈਗੀ ਨਾਂ ਇਹਦੀ ਕੀ ਨਿਸ਼ਾਨੀ ਹੋਗੀ ਬਾਟ
ਅੱਛਾ ਅੱਛਾ, ਹਾਂ ਮੇਰੀ ਫੱਟੀ ਨੀ ਸੀ ਹਾਂ, ਮੇਰਾ ਨਾ ਫੱਟਣ ਪਤਾ ਜਿਹੜਾ ਅਸੀਂ ਐਮਟੀ ਦਾ ਆਟਾ ਲਿਆਉਂਦੇ ਹਾਂ ਨਾ ਮੈਂ ਆਟੇ ਗੀਨਿਯ ਵਿਚ ਦੇਸੀ ਘਿਓ ਪਾ ਲਿਆ ਨਮਕ ਪਾਇਆ ਸੀ ਪਰਲ ਜਵੈਨ ਨੀ ਪਾਈ ਸੀ ਇਹਨਾਂ ਵਿੱਚ ਤੇ ਫੇਿਰ ਮੈਂ ਉਹੀ ਉਹ ਆਟੇ ਨੂੰ ਐਵੇਂ ਜਿੰਨਾ ਆ ਜਿਵੇਂ ਸਾਡੀ ਰੋਟੀ ਦਾ ਪੇੜਾ ਹੁੰਦਾ ਨਾ ਉਨੇ ਪੇੜਾਂ ਮੈਂ ਕੀਤਾ ਤਾਂ ਮੈਂ ਕਿਹਾ ਚਲੋ ਜਿਆਦਾ ਮੋਟੀ ਨੀ ਕਰਾਂਗੀ ਫਿਰ ਗੱਲ ਜੈਗੀ ਫਿਰ ਮੈਂ ਉਹਨੂੰ ਮੀਡੀਅਮ ਲੋ ਫਲੇਮ ਤੇ ਘਿਰ ਕੇ ਪਕਾਇਆ ਪਰ ਉਹ ਮੇਰਾ ਫੱਟਿਆ ਹੀ ਨਹੀਂੀ ਉਤੋ ਦਾ ਬਰਾਊਨ ਹੋ ਗਈ ਸੀ ਪਰ ਮੇਰਾ ਫੱਟ ਪਿਆ ਨੀ ਸੀ ਫਿਰ ਜਦੋਂ ਮੈਂ ਕੱਢੀਆਂ ਬਾਹਰ ਤੇ ਫੇਰ ਐਵੇਂ ਹੋਲੀਆਂ ਪਤਾ ਨੀ ਆਟਾ ਉੱਤੋਂ ਤਾਂ ਪਕ ਗਈਆਂ ਸੀ ਫਿਰ ਅੰਦਰੋਂ ਨਾ ਆਟਾ ਆਟਾ ਐਵੇਂ ਲੇਸਲਾ ਲੇਸਲਾ ਹਾਂ ਪਤਾ ਨੀ ਕੀ ਬਣ ਗਿਆ ਹਾਂ ਪਤਾ ਨੀ ਕੀ ਬਣ ਗਿਆ ਤੇ ਮੈਂ ਕਿਹਾ ਚਲੋ
ਇਸ ਕਰਕੇ ਆਟਾ ਨਾ ਇਸ ਕਰਕੇ ਆਟਾ ਗੁੰਨਣ ਦਾ ਵੀ ਤਰੀਕਾ ਹੁੰਦਾ
ਅੱਛਾ ਅੱਛਾ
ਥੋੜ੍ਹਾ ਰੱਖਣਾ ਵੀ ਪੈਂਦਾ ਮੋਹਨ ਵੀ ਪਾਉਣੀ ਪੈਂਦੀ ਹੈ ਵਿੱਚ ਹਮ ਹਾਂ ਹਾਂ ਜ਼ਰੂਰ ਜਦੋਂ ਮਰਜੀੀ ਆਓ ਸਿਖਾ ਦਾਂਗੀ ਮੈਂ ਤੇ ਉਹਦੇ ਨਾਲ ਦਾਲ ਬਣਾਓ ਤੁਸੀਂ ਫਰ
ਹਾਂ ਤੇ ਤਾਂ
ਪੱਕ ਜਾਂਦੇ ਨਾ ਉਹਨੂੰ ਫੇਰ ਦੇਸੀ ਘਿਓ ਲਓ ਤੁਸੀਂ ਅੱਧਾ ਕਿੱਲੋ ਕਿੱਲੋ ਹਨਾ ਫੇਰ ਪਤੀਲੇ ਚ ਪਾ ਕੇਓਨੂੰ ਉਦੇ ਸਾਰੀਆਂ ਬਾਟੀਆਂ ਪਾ ਦੋ ਜਿੰਨਾ ਨੇ ਘਿਓ ਪੀਣਾ ਉਹ ਪੀ ਜਾਣੀਆਂ
ਪੁੱਛੋ ਤੇ ਹੈ ਵੀ ਨੀ ਹੋ ਜਾਂਦੀ ਬੜੀ
ਨਹੀਂ ਨਹੀਂ ਫੇਿਰ ਇਹਹੀ ਤਾਂ ਸਵਾਦ ਏ ਨਾ ਪੱਕੀ ਪੱਕੀ ਰਸੋਈ ਕਹਿੰਦੇ ਇਹਨੂੰ
ਨਹੀਂ ਜਿਵੇਂ ਜਿਵੇਂ ਇੰਨਾ ਇੰਨਾ ਅਸੀਂ ਤੇਜ਼ ਵਿੱਚ ਤੁਸੀ ਕਹਿਣ ਦੇਖ ਫਿਰ ਬਸ ਡਬੋਣੇ ਨੇ ਵਿੱਚ ਫ ਉਹ
ਤੇ ਹੁਣ ਦੇਖੋ ਸਵਾਦ ਨਾ ਕੈਲਰੀ ਵੇਖਣੀ ਹੈ ਤਾਂ ਤੁਹਾਡੇ ਆਪਣੇ ਤੇ ਡਿਪੈਂਡ ਕਰਦਾ ਨਾ ਜਾਂ ਤਾਂ ਤੁਸੀਂ ਸੁਵਾਦ ਵੇਖ ਲੋ ਜਾਂ ਫਿਰ ਕੈਲਰੀ ਵੇਖ ਲੋ ਜਾਂ ਆਪਣੀ ਸਿਹਤ ਵੇਖ ਲਫ ਹਰ ਚੀਜ਼ ਤੇ ਇਕੱਠੀ ਦੇਖੋ ਮਿਲਣੀ ਨੀ ਤੁਹਾਨੂੰ ਤੁਸੀਂ ਕਹੋ ਬ ਸਾਨੂੰ ਕੈਲਰੀ ਵੀ ਮਿਲਣੇ ਹਨਾ
ਨਹੀਂ ਪਤਾ ਕੀ ਮੈਂ ਤੁਹਾਨੂੰ ਤਾਂ ਕਹਿੰਦੀ ਪਈ ਹਾਂ ਕਿਉਂਕਿ ਸਾਡੇ ਨਾ ਡਾਕਟਰ ਨੇ ਮਨਾ ਕੀਤਾ ਜਾਦਾ ਕੈਲਰੀਜ਼ ਨਹੀਂ ਪਾਉਣੀ ਮਤਲਬ ਜ਼ਿਆਦਾ ਹਨਾ।
ਫੇਰ ਤੁਸੀਂ ਸਾਗ ਫੇਰ ਤੁਸੀਂ ਖਿਚੜੀ ਬਣਾਓ ਨਾ ਖਿਚੜੀ ਬਣਾਓ ਘੀ ਨਾਲ ਖਾਉ ਹਨਾ। ਫੇਰ ਤੋ ਉਹੀ ਸਹੀ ਹੈ ਦਲੀਆ ਬਣਾਓ ਦਲੀਏ ਚ ਸਾਰੀਆਂ ਸਬਜ਼ੀਆਂ ਪਾ ਦੋ।
ਨਹੀਂ ਤੁਸੀਂ ਮੰਨੋਗੇ ਮੈਂ ਨਾ ਚਾਵਲ ਵੀ ਨਾ ਉਬਾਲ ਕੇ ਬਣਾਨਣੀ ਆ। ਬਈ ਚਲੋ ਉਹਦੇ ਚ ਮਤਲਬ ਘੱਟ। ਤੇ ਲਾਇਆਂ ਮਤਲਬ। ਵੇਟ ਉਹਦਾ ਹੋਰ ਘੱਟ ਹੋਜੇ ਹੋਰ ਲਾਈਟ ਹੋ ਜੇ ਚਾਵਲ ਖਾਣ ਚ ਮਸਤੀ ਨੀ ਕਰਦੀ ਦੀਦੀ ਕਰਨਾ ਪੈਂਦਾ ਹੈ। ਉਹ ਜਦੋਂ ਸਰੀਰ ਤੇ ਆ ਜਾ ਨਾ। ਫਿਰ ਸਭ ਕਰਨਾ ਪੈਂਦਾ ਛੱਡਣਾ ਪੈਂਦਾ ਸਭ ਕੁਛ ਫਿਰ ਨਾ ਹੋਰ ਚਲੋ ਕੋਈ ਨੀ । ਵੇਖਾਂਗੀ ਟਰਾਈ ਕਰਾਂਗੇ ਇੱਕ ਵਾਰੀ।